ਹੋ।
ਹੈਲੋ।
ਹੈਲੋ।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
ਠੀਕ ਹੋ।
ਹਾਂਜੀ ਹਾਂਜੀ ਤੁਸੀਂ ਠੀਕ ਹੋ?
ਹੂ, ਠੀਕ ਠਾਕ ਵਧੀਆ।
ਹੋਰ ਘਰੇ ਸਭ ਠੀਕ ਨੇ।
ਹਾਂਜੀ ਹਾਂਜੀ ਠੀਕ ਠਾਕ ਵਧੀਆ, ਤੁਸੀਂ ਕੀ ਕਰਦੇ ਹੋ।
ਹਮ।
ਕੀ ਕਰਦੇ ਸੀ
ਕੁਛ ਨੀ, ਫੋਨ ਦੇੇਖਦੇ ਸੀਗੇ
ਅੱਛਾ ਹੋਰ ਬਾਕੀ ਕਮ ਕੁਮ ਕਰਲੇ
ਹਾਂਜੀ ਹਾਂਜੀ ਕਰ ਲਏ ਸੀਗੇ, ਬਸ ਹੋ ਗਏ ਹੁ, ਕੰਮ ਕੁਮ ਚਾਹ ਚੁੱ ਪੀਣੀ, ਪਾਣੀ ਪੀ ਕੇ ਬੈਠੇ ਆਂ
ਹੋਰ ਅੱਜ ਕੀ ਬਣਾਇਆ ਫੇਰ
ਅੱਜ ਫਿਰ ਅਸੀਂ ਇਹਹੀ ਕੀ ਕਹਿੰਦੇ ਹਾਂ, ਚੌਲ ਬਣਾਏ ਸੀ ਮਸਾਲੇ ਵਾਲੇ
ਅੱਛਾ
ਉਹੀ ਖਾਦੇ ਤੇ ਫੇਰ ਮੰਮੀ ਨੇ, ਸ਼ਾਮ ਜਿਨ ਪਰਾਂਠੇ ਬਣਾਏ ਸੀ ਚਾਹ ਨਾਲ
ਅੱਛਾ ਹ ਅੱਛਾ ਅੱਛਾ, ਹੋਰ ਸਬਜ਼ੀ ਨੀ ਬਣਾਈ ਫਿਰ ਅਜ
ਹਾਂਜੀ
ਸਬਜ਼ੀ ਨੀ ਬਣਾਈ
ਸਬਜ਼ੀ ਬਣਾਈ ਸੀਗੀ, ਉਹ ਮੇਥੀ ਪਈ ਸੀਗੀ।
ਅੱਛਾ।
ਹੂ, ਤੇ ਉਹਦੇ ਨਾਲ ਮੈਂ ਤਾਂ ਇੱਕ ਅੱਧੀ ਰੋਟੀ ਖਾ ਲਈ, ਤੇ ਬਾਅਦ ਕੀ ਇਹਨਾਂ ਨੇ ਪਾਪਾ ਨੇ ਖਾ ਲਈ ਸੀ ਸਬਜ਼ੀ, ਤੇ ਅਸੀਂ ਚੌਲ ਖਾ ਲਏ ਫਿਰ
ਅੱਛਾ ਅੱਛਾ। ਫਿਰ ਹੋਰ, ਹੁਣ ਕੀ ਬਣਾਓਗੇ
ਹੁਣ ਦੇਖਦੇ ਹਾਂ, ਕੀ ਸੋਚਦੇ ਵੀ ਕੀ ਬਣਾਉਣਾ
ਅੱਛਾ
ਤੁਸੀਂ ਕੀ ਪੜਣਾਇਆ ਸੀ ਫਿਰ
ਅਸੀਂ ਉਹ ਬਣਾਏ ਸੀਗੇ ਦਾਲ ਹੁਣ ਬਣਾਣੀ ਆ, ਖਿਚੜੀ ਬਣਾਉਣੀ ਆ ਬਸ ਕੱਲੀ ਰਾਤ ਨੂੰ ਤਾਂ, ਹੁਣ ਹੱਲ ਫੁਲਕਾ ਫੁਲਕਾ ਵਧੀਆ ਲੱਗਦਾ ਖਾਣ ਨੂੰ ਸਾਨੂੰ ਅੱਸ ਕਰ ਕੇ ਹੋਰ ਬਾਕੀ, ਬਾਕੀ ਘਰੇ ਐ ਸਭ, ਸਾਰੇ ਠੀਕ ਠਾਕ ਨੇ
ਹਾਂਜੀ-ਹਾਂਜੀ, ਸਾਰੇ ਠੀਕ-ਠਾਕ ਨੇ। ਇੱਥੇ ਦੱਸੋ ਤੁਸੀਂ?
ਹੋਰ, ਹੋਰ ਕਿੱਥੇ ਜਾਕੇ ਆਏ ਅੱਜ, ਕਿਤੇ ਗਏ ਨੀ ਬਾਹਰ?
ਨਹੀਂ ਕੰਮ ਤੇ ਗਏ ਸੀਗੇ, ਕੰਮ ਤੋਂ ਹੋ, ਕੀ ਕਹਿੰਦੇ ਘਰੇ ਆਕੇ ਬਸ, ਹੁਣ ਮੌਸਮ ਜਾ ਵਧ ਵਧੀਆ ਹੋਇਆ ਪਿਆ, ਮੀਂਹ ਵਾਲਾ ਮੌਸਮ ਹੋਇਆ ਪਿਆ।
ਅੱਛਾ!
ਹਮ
ਕੌਲੇਜ ਵਗੈਰਾ ਨਹੀਂ ਜਾਂਦੇ ਹੋ?
ਹਾਂਜੀ?
ਕੌਲੇਜ ਨਹੀਂ ਜਾਂਦੇ ਓ?
ਅ ਕੌਲੇਜ ਨਹੀ ਕੌਲੇਜ ਦੇ ਹੁਣ ਪੜ੍ਹਾਈ ਹੋ ਗਈ ਮਤਲਬ, ਪੇਪਰ ਹੋ ਗਏ, ਤੇ ਰਿਜਲਟ ਆਉਣਾ ਬਾ ਅੱਛੀ ਆ।
ਅੱਛਾ-ਅੱਛਾ, ਫਿਰ, ਉਸ ਤੋਂ ਬਾਅਦ ਕੀ ਕਰੋਗੇ?
ਉਸ ਤੋਂ ਬਾਅਦ ਦੇਖਦੇ ਹਾਂ, ਬਾਹਰ ਦਾ ਸੋਚਦੇ ਆ। ਜਾਂ ਫਿਰ, ਕਿਤੇ ਹੋਰ ਸਿਟੀ'ਚ ਜੌਬ ਕਰਦਾ।
ਅੱਛਾ-ਅੱਛਾ, ਹਾਂ। ਯਾ
ਅੱਛਾ।
ਆਹ
ਤੁਸੀਂ ਕੀ ਕਰਦੇ ਹੋ? ਤੁਹਾਡੇ ਜਵਾਕ, ਕੀ ਕਰਦੇ ਨੇ?
ਹੈਂ?
ਹਾਂਜੀ!
ਘਰੇ ਕੌਣ-ਕੌਣ ਆ, ਹੋਰ?
ਅਹ ਭਾਈ ਆ ਮੇਰਾ, ਮੰਮੀ-ਪਾਪਾ ਨੇ, ਦਾਦਾ ਜੀ ਨੇ।
ਅੱਛਾ। ਭਾਈ ਕੀ ਕਰਦਾ ਤੁਹਾਡਾ?
ਭਾਈ ਮੇਰਾ ਵੈਸੇ ਵਿਹਲਾ ਈ ਆ, ਹੋ, ਕੀ ਕਹਿੰਦੇ ਆ ਜਿੰਮ-ਜਮ ਜਾਂਦਾ ਆਪਦਾ ਹੀ, ਸ਼ਰੀਰ-ਸ਼ੁਰੀਰ ਦੇਖਦਾ।
ਅੱਛਾ-ਅੱਛਾ।
ਹਾਂਜੀ।
ਹਾਂ, ਪੜ੍ਹਾਈ ਨੀ ਕਰਦਾ, ਉਹ?
ਕਰਦਾ ਪੜ੍ਹਾਈ ਵੀ, ਕੌਲੇਜ ਓਹਦੇ, ਹੁਣ ਪੇਪਰ ਉਹਦੇ ਵੀ ਹੋਏ ਨੇ ਸੈਕਿੰਡ ਈਅਰ ਦੇ।
ਅੱਛਾ-ਅੱਛਾ, ਉਹਦਾ ਰਿਜਲਟ ਤਾਂ ਆਗਿਆ?
ਅ ਨਹੀਂ, ਹਜੇ ਤੱਕ ਤਾਂ ਨਹੀਂ ਆਇਆ।
ਅੱਛਾ। ਠੀਕ, ਹੋਰ?
ਤੁਸੀ ਦਸੋ, ਬਸਦਾ? ਹਾਂਜੀ?
ਬਾਕੀ ਸਾਰੇ ਠੀਕ ਨੇ?
ਹਾਂਜੀ-ਹਾਂਜੀ, ਸਾਰੇ ਵਧੀਆ ਨੇ। ਕਿਤੇ, ਘੁੰਮਣ ਨਹੀਂ ਜਾਣਾ ਤੁਸੀਂ?
ਘੁੰਮਣ ਨਹੀਂ ਜਾਣਾ ਤਾਂ ਹੈਗਾ ਸੀ, ਪਰ ਹੁਣ ਥੋੜ੍ਹੀ ਜਿਹੀ ਅੜਚਨ ਜੀ, ਚਾਲੂ ਆ ਨਾ।
ਅੱਛਾ।
ਹੂੰ, ਜਾਣਾ ਘੁੰਮਣ ਵੀ। ਆਂ, ਦੇਖਲਾਂਗੇ ਹਜੇ। ਹੋਰ, ਤੁਸੀਂ ਨੀ ਜਾਂਦੇ ਕਿਤੇ? ਹਾਂ, ਤੁਸੀਂ ਨੀ ਘੁੰਮਣ ਜਾਂਦੇ ਕਿਤੇ?
ਸੋਚਦੇ ਆ, ਜਾਣ ਦਾ ਦਿਲ ਕਰਦਾ। ਘਰਦੇ, ਕਦੇ ਇੰਨਾ ਉਹ ਕਰਦੇ ਨੇ ਫੇਰ ਕਿਉਂ ਜਾਣਾ ਕਿੱਥੇ, ਜਾਣਾ, ਯੇ, ਵੋ ਬਸ ਫਿਰ।
ਹੂੰ ਹੋਰ ਸ਼ੋਪਿੰਗ ਕਰਨੇ ਨੀ ਜਾਂਦੇ ਕਿਤੇ
ਹਾਂ ਚਲਣੇ ਆ ਹਾਂ ਵੈਸੇ ਜ਼ਿਆਦਾ ਔਨਲਾਈਨ ਹੀ ਮ ਮੰਗਾ ਲੈਣੇ ਹਾਂ।
ਅੱਛਾ ਔਨਲਾਈਨ ਪਰ ਉੜ ਜਾਦਾ ਤੁਹਾਨੂੰ
ਹੈਂ
ਓਨਲਾਈਨ ਆਂਦੇ ਨੇ ਵਧੀਆ ਕੱਪੜੇ
ਹਾਂਜੀ-ਹਾਂਜੀ ਬਹੁਤ ਵਧੀਆ ਆਦੇ ਮੈਂ ਮੰਗਾਦੀ ਰਹਿੰਣੀ ਹਾਂ ਨਾ ਤੇ ਇੰਨੇ ਵਧੀਆ ਆਏ ਨੇ ਕੱਪੜਾ ਵੀ ਵਧੀਆ ਆ ਜਾਂਦਾ ਸੋਹਣੇ ਵੀ ਲਾੱਗਦੇ ਨੇ।
ਸੱਚਾ।
ਹ ਤੁਸੀਂ ਨੀ ਮੰਗਾਦੇ
ਅਸੀ ਵੀ ਮੰਗਾਣੇ ਨੀ ਪਰ ਆ ਕੱਪੜੇ ਨੀ ਕਦੋਂ ਮੰਗਏ ਐਵੇ ਬਾਕੀ ਚੀਜ਼ਾਂ ਮੰਗਾਦੀ ਰਹਿਣੀ ਹਾਂ ਛੋਟੀ ਮੋਟੀ ਕੰਨਾਂ-ਕੁੰਨਾਂ ਦੇ ਵਧੀਆ ਨੇ
ਕਿਉਂ?
ਹਾਂ। ਹੋਰ ਵੀ ਬਥੇਰਾ ਕੁਛ ਮੰਗਾਣੇ ਰਹਿਣੇ ਆ ਜਿੱਤੀਆਂ ਜਤੀਆਂ ਵਧੀਆ
ਅੱਛਾ।
ਹੂੰ।
ਤੇ ਟਿੱਕ ਜਾਂਦੀਆਂ ਨੇ ਵਧੀਆ।
ਹਾਂ ਵਧੀਆ ਟਿੱਕ ਜਾਂਦੀਆਂ ਨੇ।
ਛਾ।
ਹਮ ਕੁਠੀਆਂ ਵੀ ਟਿੱਕ ਜਾਂਦੀਆਂ ਨੇ।
ਹਾਂਜੀ।
ਜੁੱਤੀਆਂ ਵੀ ਵਧੀਆ ਆ ਜਾਂਦੀਆਂ ਨੇ।
ਅੱਛਾ-ਅੱਛਾ।
ਹੂੰ। ਹੋਰ ਦੱਸੋ?
ਹਾਂਜੀ-
ਹੋਰ ਦੱਸੋ ਕੀ ਕਰਦੇ ਸੀ?
ਕੁੱਛ ਨੀ ਤੇ ਅਸੀਂ ਵਿਹਲੇ ਹੁੰਣੇ ਹਾਂ ਤੇ
ਹਾਂ ਤੁਸੀਂ ਜੋਗਿੰਗ-ਜੂਗਿੰਗ ਨੀ ਕਰਦੇ ਕਿਤੇ ਘੁੰਮਣ-ਘਾਮਣ ਨੀ ਜਾਂਦੇ ਮਤਲਬ ਐਵੇਂ ਫੇਰ ਜੋਗਿੰਗ ਵਗੈਰਾ ਵੋਕ ਵਗੈਰਾ ਤੇ
ਨਹੀਂ ਘੁੱਮਣ ਤਾਂ ਨਹੀ। ਦੇਖਾਂਗੇ ਜਾਵਾਂਗੇ ਸੋਚਦੇ ਹਾ। ਹੂੰ ਹ ਅਜਵਾਖਾਂ ਦਾ ਰਿਜਲਟ ਅਟਕਿਆ ਹੋਇਆ ਨਾ ਸਾਡੇ ਵੀ ਰਿਜਲਟ ਚ ਆ ਜਾਵੇ ਫਿਰ ਦੇਖਦੇ ਆ।
ਹਾਂਜੀ-
ਸਾਡੇ ਵੀ ਬੱਚਿਆਂ ਦਾ ਰਿਜਲਟ ਨੀ ਆਇਆ ਨਾ ਅਜੇ
ਅੱਛਾ।
ਹੂੰ। ਰਿਜਲਟ ਆ ਜਾਵੇ ਨਾ ਫੇਰ ਦੇਖਦੇ ਹਾ- ਹੋਰ ਤੁਸੀਂ ਬਾਕੀ ਸਾਰੇ ਕੰਮ ਕਰ ਲੈਂਣੇ ਹੋ ਘਰ ਦੇ?
ਹਾਂਜੀ-ਹਾਂਜੀ।
ਅੱਛਾ ਕੀ-ਕੀ ਕਰਦੇ ਹੋ?
ਸਾਰੇ ਕਰ ਲੈਣੀ ਆ ਵੈਸੇ ਤਾਂ ਝਾੜੂ-ਪੋਚੇ ਤਾ ਰੋਟੀ-ਸਬਜ਼ੀ ਕੱਪੜੇ-ਕੁਪੜੇ ਸਾਰਾ ਕੁੱਛ ਕਰ ਲੈਣੇ ਆ।
ਹੂੰ-ਹੂੰ। ਤੁਹਾਨੂੰ ਸਬਜ਼ੀ ਕਿਹੜੀ-ਕਿਹੜੀ ਆਂਦੀ ਏ ਬਣਾਣੀ।
ਹਮ ਸਬਜ਼ੀ ਸਾਰੀ ਆਦੀਆਂ ਨੇ ਮੈਨੂੰ ਬਣਾਉਣੇ ਆਣੇ ਤਾਂ
ਅੱਛਾ। ਸਾਨੂੰ ਵੀ ਦੱਸ ਦੋ ਕੋਈ ਅੱਛੀ ਜੀ ਸਬਜੀ, ਜੇੜੀ ਅਸੀ ਅੱਜ ਬਣਾ ਲੀਏ ਘਰੇ?
ਤੁਸੀ ਟਮਾਟਰ ਦੀ ਚੱਟਨੀ ਬਣਾ ਲੋੋ।
ਓ ਕਿਵੇਂ ਬਣਾਈ ਦੀ ਐ?
ਓ ਤਾਂ ਬੋਤ ਸੌਖੀ ਐ, ਸ਼ਿੰਗਦਾਣੇ ਪਾ ਕੇ ਬੋਤ ਸਵਾਦ ਬਨਦੀ ਐ।
ਕੀ ਪਾਣੈ ਉਦੇ ਚ?
ਸਿੰਗਦਾਣੇ, ਸਿੰਗਦਾਣੇ।
ਅੱਛਾ, ਓ ਕੀ ਹੁੰਦੇ ਨੇ ਸ਼ਿੰਗਦਾਣੇ?
ਮੂਂਗਫੜੀ ਦੇ ਦਾਣੇ।
ਅੱਛਾ, ਦੇ ਦਾਣੇ। ਅੱਛਾ, ਫੇਰ ਏ ਕਿਵੇਂ ਬਣਾਣੇ ਹੁੰਦੇ ਸਾਰਾ ਦੱਸੇਓ ਸਾਨੂੰ? ਰੈਸੇਪੀ ਦਾੱਸ ਸਕਦੇ ਓ?
ਹਾਂਜੀ।
ਰੈਸਿਪੀ ਦਾੱਸ ਸਕਦੇ ਓ ਸਾਨੂੰ ਓਦੀ?
ਹਾਂਜੀ, ਹਾਂਜੀ ਦੇਖੋ ਤੂਸੀ ਕੀ ਕੈਂਦੇ ਹਾਂ ਅ ਹਾਂ ਏਕਾਰਨਾਮ। ਟਮਾਟਰ ਲੈਣੇ ਆ, ਪੇਆਜ ਲੈਣੇ ਆ ਪੇਆਜ ਤੇ ਟਮਾਟਰ ਖਾਸ ਮਸਾਲੇ ਲੈਣੇ ਆ, ਹਰੀਆਂ ਮਿਰਚਾਂ ਲੈ ਲੈਣੀਆਂ। ਐ ਸਾਰਾ ਘਾੱਟ ਲੱਗਦੈ ਐ, ਠੀਕ ਆ।
ਆਰ ਤੇ ਫਿਰ ਕੀ ਕੈੰਦੇ ਆ, ਓ ਅ ਸ਼ਿੰਗਦਾਨੇ ਲੈਣੇ ਨੇ ਓਨੂੰ ਮਿਕਸ ਚ ਕਾਰ ਲੈਣੇ ਆ, ਹਾਂ ਤੇ ਫੇਰ ਤੱੜਕਾ ਲਾਣਾ ਤੇਲ ਚ, ਤੇਲ ਚ ਪੈਲੇ ਪੇਆਜ ਪਾ ਦੇਣੇ ਆ
ਹਾਂਜੀ।
ਪੇਆਜ ਪਾ ਕੇ ਫਿਰ ਕੀ ਕੈਂਨੇ ਹਰੀਆਂ ਮਿਰਚਾਂ ਪਾ ਦੇਨ ਟਮਾਟਰ ਪਾ ਦੇਣੇ ਨੇ। ਹਨਾ ਐਨਾਂ ਨੂੰ ਹੋਣ ਦੇਣਾ ਤੇ ਮਿਰਚਾਂ, ਮਸਾਲੇ ਨੂਨ ਨਾਣ ਪਾਕੇ
ਹਾਂਜੀ।
ਫੇਰ ਕੀ ਕੈਂਦੇ ਆ ਓਦੇ ਚ ਸਿ਼ੰਗਦਾਣੇ ਦਾ ਜੇੜਾ ਹੋ ਗੇਆ, ਪੇਆਜ ਪੂਜ ਚੰਗੀ ਤਰਾਂ ਆਹੋ ਹੋਵੇ ਨਾ ਵਧੀਆ ਮਤਲਬ ਤੇ, ਫੇਰ ਸ਼ਿੰਗਦਾਣੇ ਦਾ ਉ ਪਾ ਦੇਣਾ ਮਸਾਲਾ ਜਾ। ਚੰਗੀ ਤਰਾਂ ਘੁੰਮਾ ਲੈਣਾ ਹਨਾ ਤੇਲ ਛੁੱਟ ਜਾਂਦਾ ਤੇ ਓ ਤਕ ਟਾੱਕ ਕੇ ਰੱਖ ਦੇਣਾ, ਫੇਰ ਤੇਲ ਜਾ ਛੁੱਟਣ ਲਾੱਗੇ ਨਾ ਫੇਰ ਮਿਕਸ ਕਾਰ ਦੇਣਾ। ਜਦ ਤਕ ਪੂਰੀ ਐਵੇਂ ਗਾੜੀ, ਗਾੜੀ ਜੀ ਨੀ ਹੋ ਜਾਂਦੀ ਨਾ, ਜਦ ਤਕ ਬਣਨ ਦੇਣੀ ਆ।
ਅੱਛਾ।
ਹਾਂ ਤੇ ਫੇਰ ਬਣ ਗੀ ਤੇ ਐਵੇਂ ਸੇਕ ਜਾ ਲਾਈ ਜਾਣਾ। ਸੇਕ ਲਾ ਕੇ ਐਨੂੰ ਚੰਗੀ ਤਰਾਂ, ਕੱਚਾ ਨੀ ਰੈਣ ਦੇਣਾ ਕੁੱਛ ਵੀ ਬੋਤ ਸਵਾਦ ਬਣਦੀ ਐ ਤੇ।
ਅੱਛਾ। ਚਲੋ ਠੀਕ ਐ ਫੇਰ ਅਸੀ ਅਜ ਬਣਾਵਾਂਗੇ, ਚੰਗਾ ਭੈਣ ਜੀ ਸਸ੍ਰੀ ਕਾਲ।
ਸ਼ਸ਼੍ਰੀ ਕਾਲ।